ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਵਧੀਆ ਵਧੀਆ ਹੋਰ ਤੁਸੀਂ ਸੁਣਾਓ ਘਰ ਪਰਿਵਾਰ ਕਿੱਦਾਂ ਸਾਰੇ ਭਾਜੀ ਮੈਂ ਨਾ ਹਾਂਜੀ ਹਾਂਜੀ ਉਹ ਨਾ ਤੁਹਾਡਾ ਨੰਬਰ ਮੇਰੇਲ ਡਿਲੀ ਡਿਲੀਟ ਹੋ ਗਿਆ ਸੀ ਫਿਰ ਤੁਹਾਡਾ ਬੜੇ ਟਾਈਮ ਬਾਅਦ ਨੰਬਰ ਮਿਲਿਆ ਮੈਂ ਤੁਹਾਡੇ ਨਾਲ ਕੁਛ ਨਾ ਆਪਣੀ ਜ਼ਰੂਰੀ ਡਿਸਕਸ਼ਨ ਵਗੈਰਾ ਕਰਨੀ ਸੀੀ ਬਹੁਤ ਵਧੀਆ ਟੋਪਿਕ ਤੇ ਮਤਲਬ ਅੱਜ ਕੱਲ ਦੀ ਜਿਹੜੀ ਦੇਖੋ ਜਨਰੇ ਵਗੈਰਾ ਉਹ ਨਾ ਆਪਣਾ ਦੇਖੋ ਜਨਰੇਸ਼ਨ ਤੇ ਆਪਣਾ ਜਨਰੇਸ਼ਨ ਦਾ ਜਿਹੜਾ ਅੱਜ ਕੱਲ੍ਹ ਦਾ ਉਹ ਆਪਣਾ ਨਾ ਨਸ਼ੇ ਦੇ ਵੱਲ ਜ਼ਿਆਦਾ ਹੋ ਰਿਹਾ ਹ ਦੇਖੋ ਜਨਰੇਸ਼ਨ ਜਿਹੜੀ ਨਵੀਂ ਉੱਠ ਰਹੀ ਹੈ ਆਪਣਾ ਦੇਖੋ ਆਪਣਾ ਮੂਵੀਜ਼ ਵਗੈਰਾ ਜਿਹੜੀ ਉਹਨਾਂ ਤੋਂ ਦੇਖੋ ਕੁੱਛ ਤਾਂ ਬੰਦੇ ਨੇ ਰੋਲ ਮੋਡਲ ਐਸਾ ਚੁਣ ਲਿਆ ਮੰਨ ਲਓ ਵੀ ਰੋਲ ਮੋਡਲ ਹੋ ਗਿਆ ਤੁਈ ਅਗਰ ਬੰਦੇ ਨੇ ਰੋਲ ਮੋਡਲ ਹੀ ਆਪਣਾ ਗੰਦਾ ਚੁਣ ਲਿਆ ਨਾ ਤੇ ਫ਼ਿਰ ਬੰਦਾ ਉਹਨੂੰ ਕਪੀ ਕਰਦਾ ਰਹੇਗਾ ਆਪਣੇ ਉਹਦੇ ਹਿਸਾਬ ਨਾਲ ਉੱਠਕ ਬੈਠਕ ਹੋਏਗੀ ਸਭ ਪ੍ਰੋਪਰ ਯੂਜ ਉਹੀ ਕਰੇਗਾ ਜਿਵੇਂ ਉਹਨੇ ਉੱਠਣਾ ਜਿਵੇਂ ਬਹਿਣਾ ਹੁਣ ਦੇਖੋ ਬਿਲਕੁਲ ਅੱਜ ਕੱਲ ਤਾਂ ਤੁਸੀਂ ਦੇਖ ਦੇਖਲਓ ਮਤਲਬ ਆਪਣਾ ਗੈਂਗਸਟਰ ਟਾਈਪ ਕੋਈ ਮੂਵੀ ਹਾਂਜੀ ਹਾਂਜੀ ਆਪਣੀ ਕੋਈ ਗੈਂਗਸਟਰ ਟਾਈਪ ਮੂਵੀ ਹੈ ਦੇਖ ਲੋੋ ਹੁ ਕਿਸਸੀ ਬੰਦੇ ਨੇ ਦੇਖ ਕਿ ਗੈਂਗਸਟ ਟਾਈਮ ਮੰਨ ਲਓ ਕੋਈ ਪੁਰਾਣੀ ਦੇਖ ਤੁਸੀਂ ਵੀ ਦੇਖੀ ਹੋਣੀ ਵਾਸਤਵ ਮੂਵੀ ਵਾਸਤਵ ਮੂਵੀ ਉਹਦੇ ਚ ਮੰਨ ਲੋਓ ਬਿਲਕੁਲ ਬਿਲਕੁਲ ਹੁਣ ਕਿੰਨੀ ਕਿੰਨੀ ਗੈਂਗਸਟਰ ਟਾਈਪ ਮੂਵੀ ਹੈ ਕੁਛ ਬੰਦੇ ਉਹਦੇ ਖਾਸ ਕਰ ਉਹਨੂੰ ਕਾਪੀ ਜ਼ਿਆਦਾ ਕਰਦੇ ਹੈ ਕੁਛ ਆਪਣਾ ਦੇਖੋ ਔਰ ਚ ਦੇਖੋ ਕੁ ਡਰੱਗਸ ਵਗੈਰਾ ਸ਼ਰਾਬ ਡਰਿੰਕ ਵਗੈਰਾ ਕਾਫੀ ਯੂਜ ਹੁੰਦਾ ਹੁਣ ਬੰਦੇ ਵੀ ਹ ਦੇਖੋ ਕਪੀ ਕਰਦੇ ਆ ਆਪਣਾ ਅੱਜ ਕੱਲ ਦੀ ਜਨਰੇਸ਼ਨ ਤੇ ਕੁਛ ਜ਼ਿਆਦਾ ਹੀ ਆਪਣੇ ਆਪ ਨੂੰ ਕੁਛ ਆਪਣੇ ਆਪ ਨੂੰ ਕੁਛ ਹਾਂਜੀ ਹਾਂਜੀ ਕੁਛ ਸਿੰਗਰ ਵਗੈਰਾ ਦੇਖਲ ਉਹ ਚ ਵੀ ਡਰਿੰਕ ਦਾ ਯੂਜ ਹ ਹਾਂਜੀ ਹਾਂਜੀ
ਕਈ ਬੰਦੇ ਸਿੰਗਰਾਂ ਨੂੰ ਉਹ ਕਰਦੇ ਨੇ ਕੋਪੀ, ਵਧੀਆ ਗੱਲ ਹੈ ਕੋਈ ਯੂ ਕੋਈ ਵਧੀਆ,
ਨਹੀਂ ਅੱਜ ਦਾ ਜਿਹੜਾ ਯੂਥ ਹੈ, ਮੇਰੇ ਖਿਆਲ ਭਾਜੀ ਹਾਂਜੀ-ਹਾਂਜੀ ਅੱਜ ਕੱਲ ਦਾ ਜਿਹੜਾ ਯੂਥ ਹੈ ਮੇਰੇ ਖਿਆਲ ਡਰਿੰਕ ਵਗੈਰਾ ਕੁਛਲ, ਕੋਲ ਵਗੈਰਾ, ਜ਼ਿਆਦਾ ਯੂਜ ਕਰ ਰਿਹਾ, ਜੋ ਸਾਡੀ ਬੋਡੀ ਲਈ ਨਾ ਕਾਫੀ ਹਾਰਮਫੁਲ ਹੈਗਾ ਦੇਖੋ ਹੁਣ ਤੁਸੀਂ ਆਪਣੇ ਆਪ ਦੇਖੋ ਬਿਲਕੁਲ ਹਾਂਜੀ। ਜੀ ਦੇਖੋ ਬਿਲਕੁਲ ਹਰ ਹਾਂਜੀ-ਹਾਂਜੀ ਹਰ ਮਤਲਬ ਕੁਛ ਨਵੇਂ ਨਵੇਂ ਗਾਣੇ ਗਾਣੇ ਆ ਰਹੇ ਆ ਜਿਹੜੇ ਸੌਂਗਸ ਵਗੈਰਾ, ਉਹਨਾਂ ਚ ਵੀ ਆਪਣੇ ਡਰਿੰਕ ਵਗੈਰਾ ਦਾ ਨਾਮ ਲਤਾ, ਦਿੱਤਾ ਜਾਂਦਾ ਹੈ, ਕੁਸੀ ਵੀ ਤੁਸੀਂ ਪੰਜਾਬੀ ਸਿੰਗਰ ਬੇਸ਼ੱਕ ਪੰਜਾਬੀ ਸਿੰਗ,
ਹਾਂਜੀ-ਹਾਂਜੀ-ਹਾਂਜੀ-ਹਾਂਜੀ ਸਹੀ ਗੱਲ ਹੈ ਬਿਲਕੁਲ,
ਔਰਚ ਮੰਨ ਲੋ ਇਹ ਮਤਲਬ ਕਿਸੇ ਵੀ ਡਰਿੰਕ ਦਾ ਨਾਮ ਦਿੱਤਾ। ਤਾ ਜਾਂਦਾ ਹੈ ਬੰਦੇ, ਕੁੱਝ ਸੋਚਦੇ ਆ ਕਿ ਬਈ ਅੱਜ, ਕੱਲ ਛੋਟੀ ਜਨਰੇਸ਼ਨ ਨੇੜੇ ਦੇਖੋ। ਦੀ ਜਨਰੇਸ਼ਨ ਦਾ ਜਿਹੜਾ ਯੂਥ ਹੈਗਾ ਉਹ ਆਪਣਾ ਦੇਖੋ। ਉਹਨਾਂ ਦੀ ਮਤਲਬ ਹੁਣ ਦੇਖੋ ਜਿਹੜੀ ਸਾਡੀ ਸੰਗਤ ਹੀ ਖ਼ਰਾਬ ਹੋਏਗੀ। ਤੇ ਆਪਾਂ ਉਹੀ ਰਾਤ, ਤੁਰਾਂਗੇ ਮੰਨ ਲਓ ਤੁਹਾਡੇ ਕੋਈ ਚਾਰ ਦੋਸਤ, ਉਹਨਾਂ ਚ ਸਾਨੂੰ ਤੁਹਾਡੇ ਤੁਸੀਂ ਚਾਰ ਦੋਸਤ ਹੋ ਤੁਹਾਡੇ ਤਿੰਨ ਦੋਸਤ ਡਰਿੰਕ ਕਰਦੇ ਆ। ਤੁਸੀਂ ਉਹਨਾਂ ਨਾਲ ਜਾਓਗੇ ਉਹ ਤੁਹਾਨੂੰ, ਤੇ ਕਹਿਣਗੇ ਨਾ ਕਿ ਵੀ ਹਾਂ, ਚੱਲ ਤੂੰ ਵੀ ਆਪਣਾ ਇੱਕ ਇੱਕ ਵਾਰ ਤੂੰ ਵੀ ਕਰ ਲੈ ਕਰਕੇ ਦੇਖ ਲੈ ਕੁਛ ਨੀ ਆਦਾ। ਕੁਛ ਨੀ ਹੁੰਦਾ ਕੁਛ ਨੀ ਹੁੰਦਾ ਇਹਦੇ ਨਾਲ ਬਿਲਕੁਲ-ਬਿਲਕੁਲ ਉਹ ਵੀ ਸੋਚ ਹਾਂਜੀ-ਹਾਂਜੀ ਬਿਲਕੁਲ ਇਹੀ ਸੋਚਿਆ ਆ ਨਾ ਕਿ ਵੀ ਇਹਦੇ ਚ ਕੁਛ ਨੀ ਹੈ ਕੁਛ ਕੋਈ ਹਾਰਮ ਨੀ ਹੈ ਆਪਣੀ ਬੋਡੀ ਵਾਸਤੇ, ਪਹਿਲੀ ਵਾਰ ਤਾਂ ਦੇਖੋ ਬੰਦਾ, ਕਹਿੰਦਾ ਹੀ ਹੈ ਕਿ ਕੋਈ ਹਾਰ ਨੀ ਹੈ ਚਲੋ ਆਪਣਾ ਦੇਖੋ ਹੁਣ ਜਿਹੜੇ ਬੰਦੇ, ਕਰਦੇ ਆ ਉਹ ਪਹਿਲੀ ਵਾਰ ਆਪਣੇ ਬੰ ਸਾਹਮਣੇ ਵਾਲੇ ਨੂੰ ਤੇ ਯੂਜ ਕਰਾ ਦਿੰਦੇ ਆ। ਕਿ ਬਈ ਇਹਦਾ ਕੋਈ ਸਾਈਡ ਇਫੈਕਟ ਨੀ ਐ। ਹੁਣ ਜਿਹੜਾ ਦੇਖੋ ਡਰਿੰਕ ਕਰੇਗਾ ਉਹਨੇ ਇੱਕ ਵਾਰ ਕੀਤੀ ਦੋ ਵਾਰ, ਭਾਜੀ ਕਰੇਗਾ। ਤੀਜੀ ਵਾਰ ਉਹਨੂੰ ਤੋੜ ਤੇ ਪਏਗੀ ਨਾ ਆਪਣੇ ਦੇਖੋ ਪੰਜਾਬੀ ਸ਼ਬਦ ਚ, ਤੋੜ ਕਹਿੰਦੇ ਹਾਂਜੀ ਹਾਂਜੀ ਦੇਖੋ ਉਹਨੂੰ ਤੋੜ ਲੱਗੇਗੀ ਕਿਉਂਕਿ ਦੇਖੋ ਹੁਣ ਰੇ ਨਾ ਆਪਣੀ ਬੋਡੀ ਦੇ ਅੰਦਰ ਜਿਹੜੇ ਸੈਲਸ ਦੇ ਅੰਦਰ ਨਾ ਆਪਣੀ ਜਿਹੜੀ ਆਪਣੀ ਜਿਹੜੀ ਆ ਡਰਿੰਕ ਵਗੈਰਾ ਹੁੰਦੀ ਹੈ ਨਾ ਜਿਹੜੇ ਨਸ਼ੇ ਵਗੈਰਾ ਦੀ ਚੀਜ਼ਾਂ ਹੁੰਦੀਆਂ ਉਹ ਰਚ ਜਾਂਦੀ ਹੈ ਚੰਗੀ ਤਰ੍ਹਾਂ ਕੁਛ ਨਾ ਉਹਦੀ ਤੋੜ ਲੱਗਣ ਲੱਗ ਜਾਂਦੀ ਕੁਛ ਹਾਂਜੀ ਬਿਲਕੁਲ ਬਿਲਕੁਲ ਹੋਰ ਅ ਜਿ ਉਹ ਜਿਹੜੇ ਨਸ਼ੇ ਕਰਦੇ ਨਾ ਭਾਜੀ ਖ਼ਾਸ ਕਰ ਉਹ ਇਹ ਸੋਚਦੇ ਨੀ ਹੈ ਕਿ ਬਈ ਇਹਦਾ ਸਾਨੂੰ ਕੀ ਸਾਈਡ ਇਫੈਕਟ ਹੈ ਜਾਂ ਸਾਡੀ ਬੋਡੀ ਲਈ ਗੁੱਡ ਹੈਗੇ ਜਾਂ ਬੈਡ ਹੈਗੀ ਬਸ ਉਹਨਾਂ ਨੂੰ ਇਹ ਪਤਾ ਕਿ ਭਾਜੀ ਇਹ ਚੀਜ਼ ਕਰਨੀ ਹੈ ਆਪਣਾ ਇਹ ਦਿ ਨਾਲ ਆਪਾਂ ਸੁ ਸਕੂਨ ਮਿਲੇਗਾ ਸਾਨੂੰ ਆਪਣਾ ਸਰੀਰ ਉਹ ਹੋਵਾਂਗੇ ਆਪਣਾ ਬਿਲਕੁਲ ਰਿਲੈਕ ਸੋ ਜਾਗੇ ਸਾਡਾ ਮਾਈਂਡ ਰਿਲੈਕਸ ਹੋ ਜਾਵੇਗਾ ਉਹਨਾਂ ਨੂੰ ਇਹ ਨਹੀਂ ਪਤਾ ਕਿ ਭਾਜੀ ਸਾਡਾ ਮਾਈੰਡ ਇੱਥੇ ਸਾਡੇ ਮਾਇੰਡ ਦੀ ਵਿਲ ਪਾਵਰ ਜਿਹੜੀ ਆ ਉਹ ਹੋਰ ਵੀਕ ਹੋਏਗੀ ਸਾਡੀ ਜਿਹੜਾ ਆਪਣਾ ਲੀਵਰ ਹੈਗਾ ਲੀਵਰ ਨੂੰ ਕਿੰਨਾ ਡੈਮੇਜ ਪਏਗਾ ਭਾਜੀ ਕਿਉਂਕਿ ਦੇਖੋ ਦੇਖੋ ਜੋ ਆਪਣੇ ਮਤਲਬ ਦੇਖੋੁ ਜਿਹੜੀ ਡਰਿੰਕ ਡਰਿੰਕ ਵਗੈਰਾ ਇਹ ਤਾਂ ਫਰੂਟਸ ਤੋਂ ਬਣਦੀਆਂ ਪਰ ਫਰੂਟਸ ਉਹ ਕੁਆਲਿਟੀ ਦੇ ਨੀ ਹੁੰਦੇ ਖਾਣ ਵਾਲੇ ਹੁਣ ਤੁਸੀਂ ਆਪਣੇ ਦੇਖਲਓ ਕੋਈ ਜਾਮੁਨ ਵਗੈਰਾ ਹੋ ਗਿਆ ਆਪਣੀ ਗਰੇਬਸ ਵਗੈਰਾ ਹੋ ਗਏ ਸੇਬ ਹੋ ਗਏ ਜਿਹੜੇ ਸੇਬ ਹੁੰ ਐਪਲ ਵਗੈਰਾ ਉਹ ਜਿਹੜੇ ਸੜੇ ਸੇਬ ਹੈਗੇ ਆ ਉਹਨੂੰ ਭਾਜੀ ਦੇਖੋ ਆਪਣਾ ਅਗਰ ਮਾਰਕੀਟ ਸਾਨੂੰ ਉਹ ਪਿੱਥੇ ਆਪਣਾ ਕੂੜੇ ਚ ਗਿਰੇ ਹੋਏ ਮਿਲਣਗੇ
ਹਾਂਜੀ ਹਾਂਜੀ ਸਹੀ ਗੱਲ ਹੈ ਮੈਂ ਤੁਹਾਨੂੰ ਦੱਸਦਾ ਜਿਵੇਂ ਕਈ ਸਾਡੇ ਅੱਜ ਕੱਲ੍ਹ ਦਾ ਯੂਥ ਕਿੱਰ ਨਾ ਕੋਈ ਜਿੰਮ ਜਾ ਰਿਹਾ ਨਾ ਕਿੱਧਰ ਜਾ ਰਿਹਾ ਨਾ ਜੀ ਅੱਜ ਕੱਲ੍ਹ ਦਾ ਯੂਥ ਕਿੱਧਰ ਨਾ ਜਿੰਮ ਨੇ ਜਾਂਦੇ ਨੇ ਜਿੰਮ ਆਪਣੀ ਬੋਡੀ ਦਾ ਧਿਆਨ ਰੱਖਦੇ ਨੇ ਕੋਈ ਕਈਆਂ ਦੇ ਜਿਵੇਂ ਜਿ ਪ੍ਰੋਟੀਨ ਬਹੁਤ ਵਧੀਆ ਹੁੰਦਾ ਹੁੰਦਾ ਨਾ ਵਧੀਆ ਘਰਓ ਘਰਦੇਓ ਪ੍ਰੋਵਾਈਡ ਘਰਦੇਓ ਪ੍ਰੋਵਾਈਡ ਨਹੀਂ ਕਰਦੇ ਉਹ ਪ੍ਰੋਵਾਈਡ ਕਰਨਾ ਚਾਹੀਦਾ ਉਹ ਸੋਚ ਦਿੰਦੇ ਸਾਨੂੰ ਡੈਮੇਜ ਕਰੇਗਾ ਫਿਰ ਮੁੰਡਾ ਨਸ਼ਾ ਚ ਲਗਦੇ
ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ, ਉਹਨੂੰ ਉਹਨਾਂ ਨੂੰ ਇਹ ਨੀ ਪਤਾ ਨਾ ਕਿ ਬਈ ਇਹ ਚੀਜ਼ ਦੇ ਆਪਣੇ ਕਿੰਨੇ ਗੁਡ-ਗੁਡ ਇਫੈਕਟ ਨੇ, ਉਹ ਸੋਚਦੇ ਕਿ ਇਹਦੇ ਵੀ ਸੈਡ ਇਫੈਕਟ ਨੇ ਬੈਡ ਇਫੈਕਟ ਨੇ ਕੁਛ ਬੰਦੇ ਦੇ ਦੇਖੋ ਅੱਜ-ਕੱਲ
ਬੰਦਾ ਡੈਮੇਜ, ਡੈਮੇਜ ਹੋਇਆ ਸੀ ਬੰਦਾ ਐਸ ਚੀਜ਼ ਨਾਲ ਕਿ ਇਹਦੇ ਕਿਹੜੇ ਫਿਰ ਜਿੰਮ ਜਾਂਦਾ ਸੀ ਤੇ ਨਾਲ ਡੱਬੇ ਖਾਂਦਾ ਸੀ, ਵੈਸੇ ਲੋਕਾਂ ਨੂੰ ਹੀ ਪਤਾ ਹੈ ਨਾ
ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ, ਹੁਣ ਤੁਸੀਂ ਬਾਈ ਜੀ ਦੇਖੋ ਅਗਰ ਤੁਸੀਂ ਕੁਛ ਨਸ਼ੇ ਵਗੈਰਾ ਕਰਨਾ ਆਪ ਨਾ ਕੁਛ ਚੰਗੀ ਚੀਜ਼ ਦੇ ਨਸ਼ੇ ਕਰੋ ਆਪਣਾ ਜਿੰਮ ਕੁਛ ਆਪਣਾ ਐਕਸਰਸਾਈਜ਼ ਦਾ ਨਸ਼ਾ ਕਰੋ ਆਪਣਾ ਕੁਈ ਚੰਗੀ ਚੀਜ਼ ਦਾ ਨਸ਼ਾ ਕਰੋ ਜਿਹਦੇ ਨਾਲ ਭਾਜੀ ਤੁਸੀਂ ਤੁਹਾਡੀ ਹਾ੍ਹ ਇਮੇਜ ਵੀ ਬਨੇ, ਰੈਪੂਟੇਸ਼ਨ ਵੀ ਬਨੇ ਤੁਹਾਡਾ ਥੋਡਾ ਜਿ ਨਾਲ ਕਰੀਅਰ ਵੀ ਬੰਨੇ, ਤੇ ਤੁਹਾਡੇ ਘਰ ਦੇ ਨੂੰ ਤੁਹਾਡੇ ਤੇ ਪ੍ਰਾਊਡ ਵੀ ਹੋਏ। ਭਾਜੀ ਹੁ ਦੇਖੋ ਕੋਈ ਬੰਦਾ ਨਸ਼ਾ ਕਰਦਾ ਹੈ ਕੋਈ ਡਰਿੰਕ ਵਗੈਰਾ ਕੁਛ ਵੀ ਅਲਕੋਹਲ ਸਮਥਿੰਗ ਮਤਲਬ ਕੁਛ ਵੀ ਹੁੰਦੇ ਨਾ ਬਹੁਤ ਅੱਜ-ਕੱਲ ਦੇ ਨਸ਼ੇ ਆ ਰਹੇ ਹੈ। ਦੇਖੋ ਹੁਣ ਦੇਖੋ, ਆਪਣਾ ਨਾ ਇੱਕ ਆਪਣਾ ਜਿਹੜਾ ਆਪਣਾ ਕਲੋਨੀ ਵਗੈਰਾ ਰਹਿੰਦਾ ਹੋਊਗਾ ਉਹ ਉਹਦੀ ਇਮੇਜ ਵੀ ਇਹ ਬਣ ਜਾਏਗੀ। ਕਿ ਬਈ ਐਨ ਨਸ਼ੇੜੀ ਹੈ। ਉਹਦੇ ਪਰਿਵਾਰ ਦੀ ਵੀ ਐਵੇਂ ਬਣ ਗਈ ਕਿ ਬਈ ਇਹਦੇ ਪਰਿਵਾਰ ਦੇ ਵੀ ਕੁਛ ਨੀ ਕਹਿੰਦੇ ਇਹਦੇ ਪਰਿਵਾਰ ਦੇ ਵੀ ਐ ਵੀ ਐਵੇਂ ਨੇ ਬੇਫਿਕਰੇ ਨੇ ਕਿ ਬਈ ਸਾਡੇ ਮੁੰਡੇ ਨੂੰ ਕੁਛ ਨੀ ਪਤਾ ਇਹਦੇ ਸਮੈਕੀ ਹੈ, ਨਸ਼ੇੜੀ ਹੈ ਆਪਣਾ ਬਿਲਕੁਲ ਫਿਕਰੇ ਨੇ ਜਦੋਂ ਆਪਣੇ-ਆਪਣੇ ਜਦੋਂ ਆਪਣਾ ਮੈਰਿਜ-ਮੈਰਿਜ ਏਜ ਚ ਆ ਜਾਂਦਾ ਹੈ ਫਿਰ ਦੇਖੋ ਹੁਣ ਅਗਰ ਬਿਲਕੁਲ-ਬਿਲਕੁਲ।
ਪੁੱਛਣਗੇ, ਜਿਵੇਂ ਕੋਈ ਬੰਦਾ ਕਿਵੇਂ ਬਾਹਰ ਦੇ ਬੰਦੇ ਕੋਲ ਕਿਸੇ ਵੀ ਪੁੱਛਿਆ, ਪਰਿਵਾਰ ਦੇ ਬੰਦੇ ਕੋਲ ਕੋਈ ਮੁੰਡਾ ਕਿਵੇਂ ਜਾ, ਫਿਰ ਉਹ ਤਾਂ ਇਹ ਕਹਿਣਗੇ ਨਸ਼ੇ-ਨਸ਼ੇ ਚ ਹੀਏ, ਇੱਕ ਬੰਦਾ ਸਹੀ ਕਹਿ ਦੇਗਾ ਕੋਈ ਦਿੱਕਤ ਨਹੀਂ ਹੈ, ਇੱਕ ਬੰਦਾ ਸਹੀ ਆਪਣਾ ਬੰਦਾ ਸਹੀ ਕਹਿ ਦੇਗਾ।
ਬਿਲਕੁਲ, ਅਗਰ ਉਹਨੇ ਕਿਸੇ ਦੂਜੇ ਬੰਦੇ ਨੂੰ ਜਾਣਦਾ ਹੋਇਆ ਦੂਜੇ ਬੰਦੇ ਨੂੰ ਉਹ ਜਾਣਦਾ ਹੋਇਆ, ਉਹਨੇ ਕਹਿਤਾ ਕਿ ਇਹ ਤਾਂ ਨਸ਼ੇੜੀ ਹੈ। ਅਤੇ ਨ ਕਰਦਾ ਆਪਣਾ ਡਰਿੰਕ ਵਗੈਰਾ ਕਰਦਾ। ਕੁਛ ਵੀ ਬਹੁਤ ਨਸ਼ੇ ਕਰਦਾ ਤੇ, ਉਹਦੀ ਇਮੇਜ ਕੀ ਰਹ ਜਾਏਗੀ। ਆਪਣੇ ਕੋਈ ਉਹਨੂੰ ਤੇ ਫਿਰ ਆਪਣਾ ਮੇਰੇ ਖਿਆਲ ਉਹਦੀ ਮੈਰਿਜ ਵੀ ਨਹੀਂ ਹੋਈ। ਕੋਈ ਕੁੜੀ ਕੌਣ ਦੇਗਾ ਨਸ਼ੇੜੀ ਨੂੰ ਭਾਜੀ, ਤੁਸੀਂ ਆਪੇ ਸੋਚੋ।ਬਿਲਕੁਲ-ਬਿਲਕੁਲ, ਅੱਜ ਦੇ ਯੂਥ ਜਿਹੜੀ ਨਾ ਭਾਜੀ ਔ ਮੇਰੇ ਖਿਆਲ। ਹਾਂਜੀ, ਹਾਂਜੀ ਆਪਣਾ ਨਾ ਯੂਥ ਜਿਹੜੀ ਏ ਆਪਣਾ ਚਾਰ ਗਰੁੱਪ ਬਣਾ ਕੇ ਪਾਂ ਗਰੁੱਪ ਬਣਾ ਕੇ ਕੁਛ ਨਵੇਂ, ਨਵੇਂ ਅੱਜ ਕਲ ਦੇ ਮਨ ਲਓ ਜਿਹੜੇ ਰੇਲੀਜ਼ ਵਗੈਰਾ ਵੀ ਕਾਫੀ ਨਿਕਲਦੀਆਂ। ਔਨਾਂ ਚ ਵੀ ਮੇਰੇ ਖਿਆਲ ਨਾ ਕੁੱਝ ਬੰਦੇ ਆਪਣਾ ਡਰਿੰਕ ਵਗੈਰਾ ਕਰਦੇ ਨੇ ਔਨਾਂ ਨਾਲ ਬੈਠ ਜਾਂਦ ਦੇ ਨੇ ਸੋਚਦੇ ਨੇ ਸਾਡਾ ਚਲੋ ਆਪਣੀ ਉੱਠਕ ਉੱਠਣੀ ਬੈਠਣੀ ਬਣ ਜਾਏਗੀ। ਸਾਡਾ ਥੋੜਾ ਸਰਕਲ ਵੱਡਾ ਹੋ ਜਾਏਗਾ। ਔ ਆਪਣਾ ਔਨਾਂ ਦੇ, ਔਨਾਂ ਦੇ ਇਹ ਆਪਣੇ ਹਾਂਜੀ, ਹਾਂਜੀ ਬਿਲਕੁਲ ਆਪਣੇ ਔਨਾਂ ਦੇ ਨਾ ਕੋਂਟੈਕਟ ਚ ਆ ਕੇ ਔਨਾਂ ਦੇ ਸੇਮ ਸੇਮ ਨਾਲ, ਨਾਲ ਰਹਿ ਕੇ ਆਪਣੀ ਏ ਹੈਬਿਟਸ ਸੀਗੀ ਨਾ ਭੁੱਲ ਜਾਂਦੇ ਨੇ, ਕਿ ਵੀ ਸਾਡੇ ਪਰਿਵਾਰ ਚ ਕੋਈ ਡਰਿੰਕ ਨਹੀਂ ਕਰ ਦਾ ਆਪਣੇ ਪਰਿਵਾਰ ਦਾ ਵੀ ਨਾਮ ਡੁਬੋਦੇਂ ਨੇ ਖਾਸ ਕਰਤੇ ਆਪਣੀ ਏਜ ਬੜੀ ਘੱਟ ਕਰ ਲੈਂਦੇ ਨੇ। ਦੇਖੋ ਹੁਣ ਕੋਈ ਬੰਦਾ ਨਸ਼ਾ ਕਰਦਾ ਹੋਏਗਾ। ਔਨੂੰ ਕਿੰਨੇ ਸਾਲ ਜੀਲੇਗਾ ਦੇਖੋ ਔਦੀ ਲੀਵਰ ਕਿੰਨੇ ਸਾਲ
ਹਾਂਜੀ ਵੈਸੇ ਪੀਓ, ਪੀਓ ਲਿਮਟਿਡ ਪੀਓ ਇੱਕ ਹਫ਼ਤੇ
ਬਿਲਕੁਲ ਦੇਖੋ ਹੁਣ ਅਗਰ ਜੇ ਡਾਕਟਰ ਵਗੈਰਾ ਵੀ ਹੁੰਦੇ ਆ, ਬੇਸ਼ੱਕ ਡਾਕਟਰ ਜਿਹੜਾ ਹੁੰਦਾ ਨਾ ਭਾਜੀ ਉਹਦੇ ਆਸਤੇ ਦੇਖੋ ਡਾਕਟਰ ਵਗੈਰਾ ਆਪਣੇ ਪਰਸਨਲ ਯੂਜ ਆਸਤੇ ਨਾ ਇੱਕ ਵਗੈਰਾ ਚੀਜ਼ ਤੇ ਇੱਕ ਡਰਿੰਕ ਵਗੈਰਾ ਪਰਸਨ ਤੇ ਡਾਕਟਰ ਕਰਦਾ ਕਿਉਂਕਿ ਦੇਖੋ ਮਾਇੰਡ ਚ ਬਹੁਤ ਪ੍ਰੈਸ਼ਰ ਹੁੰਦਾ। ਓਨੇ ਔਪਰੇਸ਼ਨ ਵਗੈਰਾ ਕਰਨੇ ਹੁੰਦੇ ਆ ਸਰਜਰੀਜ਼ ਵਗੈਰਾ ਕਰਨੀ ਹੁੰਦੀ ਆ। ਕੋਈ ਡਾਕਟਰ ਤੇ ਆਪਣਾ ਤੇ ਯੂਜ਼ ਡਾਕਟਰ ਵੀ ਚਲੋ ਡੋਕ ਕੋ ਜਾਔਗੇ ਪੁੱਛਣ ਕਿ ਬਾਈ ਭਾਜੀ ਡਰਿੰਕ ਵਧੀਆ ਜਾਂ ਬੈਡ ਹੈਗੀ ਏ। ਭਾਜੀ ਔ ਤੁਹਾਨੂੰ ਕਹੇਗਾ ਬਈ ਤੂੰ ਆਪਣਾ ਆਪਣਾ ਇੱਕ ਕੁੱਟ ਪੀਣੀ ਆ ਤੇ ਫੇਰ ਤੇਰੇ ਤੇ ਵਧੀਆ ਜੀ। ਜੇ ਤੂੰ ਕਹਿਣਾ ਔਨੇ ਕਹਿਣਾ ਕਿ ਬਈ ਤੂੰ ਦੋ-ਤਿੰਨ ਬੋਤਲ ਵਗੈਰਾ ਪੀ ਲੈਣੀ ਜ਼ਿਆਦਾ ਆਪਣੀ ਇਹ ਆਪਣੀ ਕੁਆਲ ਕੁਆਂਟਿਟੀ ਤੋਂ ਜ਼ਿਆਦਾ ਪੀ ਲੇਗਾ ਨਾ ਫਿਰ ਤੇ ਤੈਨੂੰ ਦੇਖ ਕੋਈ ਵੀ ਨੀ ਬਚਾ ਸਕੇਗਾ। ਹੁਣ ਦੇਖੋ ਤੁਸੀਂ ਡਰਿੰਕ ਵਗੈਰਾ ਕਰਦੇ ਹੋ ਤੁਹਾਡੇ ਲਈ- ਵਿੱਚ ਤੇ ਇੱਕ ਗੱਲ ਹੈ ਪਾਣੀ ਪਰਚੇਗਾ ਭਾਜੀ ਤੁਸੀਂ ਅਗਰ ਡਾੱਕਟਰ ਕੋਲ ਜਾਏਗੋ ਡਾਕਟਰ ਤੁਹਾਡਾ ਓਪਰੇਸ਼ਨ ਵਗੈਰਾ ਕਰਦਾ ਹੈ ਪਾਣੀ ਕੱਢਦੇਗਾ। ਹੁਣ ਤਾਂ ਤੁਹਾਨੂੰ ਦੂਜੀ ਵਾਰੀ ਭਾਜੀ ਵਾਰਰਨਿੰਗ ਦੇਗਾ ਕਿ ਬਈ ਹੁਣ ਅਗਰ- ਤੂੰ ਆਪਣਾ ਡਰਿੰਕ ਵਗੈਰਾ- ਕੀਤੀ ਕੁੱਛ ਨਸ਼ਾ ਵਗੈਰਾ ਕੀਤਾ- ਤਾਂ- ਤੇ ਤਰਾ ਦੁਬਾਰਾ ਤੈਨੂੰ ਦੁਬਾਰਾ ਇੱਕ ਵਾਰ ਜੀਵਨ ਮਿਲ ਗਿਆ ਦੁਬਾਰਾ ਨੀ ਮਿਲਣਾ ਬਹੁਤ ਔਖਾ
ਹੂੰ ਜਿਹਨੂੰ ਡਰ ਲੱਗ ਜਾ ਨਾ ਉਹਨੂੰ ਜਿਹਨੂੰ ਜਿਹਨੂੰ ਜਿਹਨੂੰ ਡਰ ਲੱਗ ਜਾ ਨਾ ਇੱਕ ਵਾਰੀ ਜਿਹਨ ਡਾਕਟਰ ਡਰਾਤਾ ਹੈ ਫਿਰ ਉਹ ਨੀ ਪੀਂਦਾ ਬੰਦਾ ਉਹ ਨੀ ਪੀਂ ਸਕਦਾ।
ਦੇਖੋ ਅਰੇ ਨਹੀਂ ਭਾਜੀ ਇੱਕ ਗੱਲ ਇਹ ਵੀ ਹੈਗੀ ਦੇਖੋ ਮੇਰੇ ਇੱਕ ਨੌੰਚ ਪਰਸਨ ਸੀ ਆਪਣੀ- ਨੋਨਜ ਹੁੰ ਨੇ ਕੁਛ ਉਹ ਡਰਿੰਕ ਵਗੈਰਾ ਕਰਦੇ ਸੀ ਉਹਨਾਂ ਨੂੰ ਨਾ ਲੀਵਰ ਵਗੈਰਾ ਪਤਾ ਨੀ ਕਿਡਨੀਜ਼ ਫੇਲ ਹੋ ਗਏ ਸੀ ਪਤਾ ਆਪਣੇ ਲੀਵਰ ਚ ਪਾਣੀ ਪੈ ਗਿਆਏ ਸੀ ਉਹਨਾਂ ਦੇਖੋ ਉਹਨਾਂ ਨੂੰ ਡਾਕ ਨੇ ਇੱਕ ਵਾਰ ਮਨਾ ਕੀਤਾ ਦੂਜੇ- ਜੀ ਵਾਰ ਮਨਾ ਕੀਤਾ- ਮੁੜੇ ਨ ਤੀਜੀ ਵਾਰ ਮਨਾ ਕਿ ਡਾਕਟਰ ਨੇ ਮਤਲਬ ਉਹਨਾਂ ਦੇ ਬਚਣ ਦੇ ਬਹੁਤ ਘੱਟ ਚਾਂਸਿਸ ਰਹਿ ਗਏ ਡਾਕਟਰ ਨੇ ਚਾਹ ਲਿਆ ਜਿਹੜੇ ਦੇਖੋ ਡਾਕਟਰ ਦੇ ਆਪਣਾ ਰੱਬ- ਦਾ ਰੂਪ ਹੀ ਹੁੰਦਾ ਹੈ ਦੇਖ ਦੂਜੇ ਉਹਨਾਂ ਨੇ ਬਚਾਲਿਆ ਉਹਨਾਂ ਨੇ ਕਿਹਾ ਅਗਰ ਹੁਣ ਤੂੰ ਅਪ ਯੂਜ ਕੀਤਾ ਨਾ ਡਰਿੰਕ ਵਗੈਰਾ ਦਾ ਕੁਛ ਨਸ਼ਾ ਵਗੈਰਾ ਕੀਤਾ ਤੇ ਤੈਨੂੰ ਕੋਈ ਨੀ ਬਚਾ ਪਾਏਗਾ ਨਾ ਮੈਂ ਤੇਰੇ ਨਾ ਮੈਂ ਤੇਰਾ ਓਪਰੇਸ਼ਨ ਕਰਨਾ ਨਾ ਮੈਂ ਤੈਨੂੰ- ਉਹਨਾਂ ਐਡਮਿਟ ਕਰਨਾ ਈ- ਬਿਲਕੁਲ ਜੀ ਬਿਲਕੁਲ ਡਾਕਟਰ ਨੇ ਵੀ ਮਨਾ ਕਰਤਾ ਪਾਜੀ ਉਹ ਬੰਦਾ ਅਗਰ ਦੇਖੋ ਹਾਂਜੀ-ਹਾਂਜੀ ਅਗਰ ਦੇਖੋ ਆਪਾ ਡਾਕ
ਆਪਣੇ ਟੈਮ ਉਹ ਵੀ ਸਹੀ ਹੈ। ਹੋਰ ਕਿ ਸੁਣਾ ਘਰ ਦੇ ਨੀ ਸੁਣਦੇ ਘਰ ਦੇ ਸੁਣਦੇ ਨੀ ਅੱਜ ਕੱਲ ਬੱਚੇ ਅੱਜ ਕੱਲ ਬੱਚੇ ਘਰ ਦੇ ਗੱਲ ਨਹੀ ਹੀ ਸੁਣਦੇ
ਸਾਨੂੰ ਅਗਰ ਦੇਖੋ ਕੋਈ ਫੀਵਰ ਵਗੈਰਾ ਹੋਏਗਾ ਆਖਿਰ ਕੋ ਜਾਵਾ ਗੇ ਜੀ ਡਾਕੱਟਰ ਕੋਲ ਦਵਾਈ ਲੈਣ ਜਾਵਾਂਗੇ- ਉਹ ਸਾਨੂੰ ਦੱਸੇਗਾ ਕਿ ਸਾਡੀ ਬੋਡੀ ਚ, ਇਹ ਹੋ ਗਿਆ ਸਾਨੂੰ ਇਹ ਬਿਮਾਰੀ ਹੋ ਗਈ ਸਾਡੇ ਇਨਾ-ਇਨਾ, ਫੀਵਰ ਹੈਗਾ ਇੰਨਾ ਇਹ ਹੈਗਾ ਉਹ ਵੀ ਉਹਨੂੰ ਦੱਸੇਗਾ ਨਾ ਕਿ ਬਈ ਇਹ ਦਵਾਈ ਖਾਣੀ ਹੈ ਇਹਦੇ ਨਾਲ ਠੀਕ ਹੋ ਜਾਓਗੇ ਤੁਸੀ ਔਰ ਆਪਣਾ ਬਿਲਕੁਲ-ਬਿਲਕੁਲ, ਅਗਰ ਤੁਸੀਂ ਡਾਕਟਰ ਦੀ ਗੱਲ ਨਹੀ ਚਲੋ ਜੀ, ਹਾਂਜੀ-ਹਾਂਜੀ, ਚਲੋ ਚੰਗਾ ਭਾਜੀ ਹਾਂਜੀ ਤੁਹਾਡੇ ਨਾਲ ਗੱਲ ਕਰਕੇ ਚੰਗਾ ਲੱਗਿਆ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ।